ਹੈਲੋ ਨਮਸਤੇ ਜੀ।
ਨਮਸਤੇ ਜੀ। ਵਧੀਆ- ਵਧੀਆ, ਤੁਸੀਂ ਸੁਣਾਓ।
ਬਸ ਠੀਕ- ਠਾਕ, ਕੀ ਕਰ ਰਹੇ ਸੀ।
ਬਸ ਕੰਮ ਕਾਰ
ਬਸ ਅੱਜ ਅਸੀਂ ਸੋਚਿਆ, ਜੂਡੀਓ ਚਲੇ ਜਾਈਏ
ਅੱਛਾ
ਹਾਂ ਜੂਡੀਓ ਘੁੰਮਣ ਚਲੇ ਗਏ
ਚਲੋ ਵਧੀਆ ਕੀਤਾ, ਇੱਥੇ ਸੰਗਰੂਰ, ਸੰਗਰੂਰ ਚ ਹੀ
ਹਾਂਜੀ ਹੋਰ ਹਾਂਜੀ ਸੰਗਰੂਰ ਖੁੱਲਿਆ ਨਾ
ਇਹ ਕਦੋਂ ਖੁੱਲ੍ਹ ਗਿਆ
ਹੋਰ ਹੁਣ ਹੀ ਓਪਨ ਹੋਇਆ, ਵਧੀਆ ਹੈ ਜਾਓ ਸ਼ੋਪਿੰਗ ਕਰਕੇ ਆਓ, ਸੋਹਣਾ ਇੱਕ ਸ਼ੋਰੂਮ ਚ ਮੈਨ ਔਰ ਵੂਮੈਨ ਦੋਨੋ ਹੈ ਅੱਛਾ ਕੋਸਮੈਟਿਕ ਦਾ ਸਮਾਨ ਹੈ, ਅੱਛੀ -ਅੱਛੀ ਡ੍ਰੈਸਿਸ ਹੈ
ਅੱ ਜਾ ਕੇ ਆਉਂਗੀ ਮੈਂ ਵੀ, ਜਾ ਕੇ ਆਉਗੀ, ਤੁਸੀਂ ਕੀ ਲੈ ਕੇ ਆਇਓ
ਅਸੀਂ ਵੀ ਬਸ ਦੋ ਤਿੰਨ ਡਰੈਸਟਾਂ ਲੈ ਆਏ ਆਪਣੀ ਫਰੈਂਡਸ ਨਾਲ ਗਏ ਸੀਗੇ, ਬਸ ਫੇਰ ਪਤਾ ਹੀ ਹੈ ਸ਼ੋਰੂਮ ਵੜ ਜਾੋ ਤਾਂ
ਹਾਂ ਇਹ ਤਾਂ ਹੈ, ਮਹਿੰਗੀਆਂ ਨੇ ਸਸਤੀਆਂ ਨੇ?
ਰੀਸਰੇਬਲ ਐ, ਟਾਈਮ ਦੇ ਹਿਸਾਬ ਨਾਲ ਐ, ਅਗਰ ਫੈਸ਼ਨ ਦੇਖੋ ਤਾਂ ਸਸਤੇ ਹੈ।
ਹੂੰ
ਅਗਰ ਪੋਕਟ ਦੇਖੋ ਤਾਂ, ਮਹਿੰਗੇ ਹੈ
ਹਾਂ ਇਹ ਵੀ ਹੈ, ਤੇ ਕੋਸਮੈਟਿਕ ਚ ਕੀ ਲੈ ਕੇ ਆਇਓ
ਕਸਮੈਟਿਕ ਚ ਬੈਟੀ ਨੇ ਬਸ ਫਾਊਂਡੇਸ਼ਨ ਲ ਹੈ, ਲਿਪਸਟਿਕ ਲਈ ਹੈ, ਨੇਲ ਪੇਂਟ ਲ ਹੈ ਠੀਕ ਏ, ਉਹੀ ਗੱਲ ਐ ਨਾਂ, ਸਹੂਲਤ ਏ ਤਾਂ ਕੁਛ ਪੇ ਵੀ ਕਰਨਾ ਪੈਂਦਾ।
ਹਾਂ ਇਹ ਤਾਂ ਐ, ਕੁਛ ਪਾਣ ਲਈ ਕੁਛ ਪਾਉਣਾ ਪੈਂਦਾ ਉਹ ਤਾਂ ਹੈ ਈ ਐ। ਹੁਣ ਜਿਹੜਾ ਉਹਨਾਂ ਤਿੰਨ-ਤਿੰਨ ਹਜ਼ਾਰ ਰੁਪਏ ਮਿਲੇ ਬੀਬੀਆਂ ਨੂੰ ਖਰਚ ਤਾਂ ਕਰਨਾ ਈ ਨੇਂ
ਸਹੀ ਗੱਲ ਏ ਜੀ। ਤਿੰਨ-ਤਿੰਨ ਹਜ਼ਾਰ ਰੁਪਇਆ ਮਿਲਿਆ, ਖਰਚ ਤਾਂ ਕਰਨਾ ਹੀ ਐ।
ਹੋਰ ਕੀ ਸਾਰਿਆਂ ਨੂੰ ਅ ਹੋਈਆਂ ਪਈਆਂ ਨੇਂ, ਮੌਜਾਂ ਲੱਗੀਆਂ ਪਈਆਂ ਨੇਂ।
ਕਹਿੰਦੇ ਹੁਣ ਸਰਕਾਰ ਨੂੰ ਇਹ ਥੋੜ੍ਹੀ ਪਤਾ ਐ, ਸਭ ਨੇਂ ਰਾਸ਼ਨ ਲਿੱਤਾ।
ਆਹ ਸਹੀ ਗੱਲ ਐ, ਹੁਣ ਜਨਾਨੀਆਂ ਥੋੜ੍ਹੀ ਦੇਣਗੀਆਂ ਬੰਦੇ ਨੂੰ ਰਾਸ਼ਨ ਤਾਂ ਬੰਦੇ ਦੀ ਗਵਾਈ ਚ ਲਿਆਣਾ ਅਗਲਾ ਕਹਿੰਦਾ ਸਾਨੂੰ ਮਿਲਣੇ ਸਰਕਾਰ ਨੇਂ ਦਿੱਤ ਤਾਂ ਅਸੀਂ ਖਰਚੀਏ
ਪਤਾ ਹੈ ਨੀਂ ਕਿਸੇ ਚੀਜ਼ ਦਾ ਅਗਰ ਬੈਨੀਫਿਟ ਵੀ ਐ ਤਾਂ ਲੋਸ ਵੀ ਐ। ਹਰ ਚੀਜ਼ ਹੈ ਹਰ ਪੁਆਇੰਟ ਹੁੰਦੇ ਨੇਂ, ਪੋਲੀਟੀਿਕ ਏ, ਮੁਸਕਾਨ ਤਾਂ ਉਹੀ ਐ।
ਕਦੋਂ ਜਾਣਾ?
ਜਾਊਗੀ, ਸਤਾਰਾਂ ਨੂੰ ਜਾਊਗੀ।
ਅੱਛਾ ਚੱਲੋ, ਵਧੀਆ ਵਧੀਆ, ਜਾਣਾ ਚਾਈਦਾ।
ਤੁਸੀਂ ਕੀ ਕੀਤਾ।
ਮੈਂ ਬਸ ਕੁਛ ਨੀਂ ਮੈਂ ਅੱਜ ਬੱਸ ਥੋੜੀ ਜਿ ਕਿਟੀ ਜੁਆਇਨ ਕੀਤੀ ਸੀ ਇੱਕ
ਅੱਛਾ ਜੀ।
ਅੱਜ ਓਧਰ, ਉਧਰ ਗਈ ਸੀ ਪਹਿਲਾਂ, ਮੇਰੀ ਫਰੈਂਡ ਐ ਲੀਜਾ ਦੀ ਮੰਮੀ ਉਹਦੇ ਨਾਲ ਗਈ ਸੀ।
ਅੱਛਾ ਜੀ।
ਤੇ ਬਸ ਉੱਥੋਂ ਆ ਕੇ ਲੇਟੀ ਰਹੀ, ਪਈ ਰਹੀ, ਪਈ ਰਹੀ। ਫਿਰ ਕੋਈ ਘਰੇ ਗੈਸਟ ਆ ਗਏ। ਬਸ ਐਂਈਂ ਟਾਈਮ ਨਿਕਲ ਗਿਆ ਹੁਣ। ਹਾਂ ਬਸ ਹੁਣ ਸਵੇਰੇ ਉੱਥੇ ਜਾਣਾ ਖੰਨੇ ਜਾਣਾ। ਕਲਾਸ ਐ ਉਹ ਬਸ ਉਹਦੀ ਹੁਣ ਤਿਆਰੀ-ਤੁਰੀ ਕਰੀ ਜਾਂਦੀ ਸੀ। ਸੂਟ ਪ੍ਰੈਸ ਕਰਨ ਨੂੰ ਕਿਹਾ ਸੀ ਬੇਟੀ ਨੂੰ ਮੈਂ ਕਿਹਾ ਸੂਟ ਪ੍ਰੈਸ ਕਰਦੇ।
ਅੱਛਾ ਜੀ।
ਬਾਕੀ ਦੇਖਦੇ ਆਂ, ਹਾਂ। ਹੁਣ ਰੋਟੀ-ਪਾਣੀ ਹੋ ਗਿਆ।
ਅਲਗੁਨ ਫੈਸ਼ਨ
ਹਾਂ।
ਉੱਥੇ ਕੀ ਕਹਿੰਦੇ ਸੂਟ ਦੇਖ ਕੇ ਆਏ ਓਂ ਤੁਸੀਂ?
ਹਾਂ ਸੂਰ ਦੇਖ ਕੇ ਆਈ ਆ ਮੈਂ ਛੇ ਸੱ, ਬੋਤ ਵਧੀਆ ਬੋਤ ਵਧੀਆ।
ਅੱਛਾ, ਮੈਂ ਸੋਚ ਰੀ ਸੀਗੀ ਕਿ ਚੱਲ ਮੈਂ ਵੀ ਚੱਕਰ ਲਾਇ ਆਵਾਂ।
ਸਰਗੁਨ, ਸਰਗੁਨ ਫੈਸ਼ਨ ਪਾਆਣੀ ਦਾ ਤਾਂ ਬੋਲ ਰੀਆਂ। ਕੀ ਹੋ ਗਿਆ ਤੁਹਾਨੂੰ? ਰਾਣੀ ਬੋਲ ਰੀ ਆ। ਉਈ ਗੱਲਾਂ ਮਾਰੀ ਜਾਂਨੇ ਓ।
ਸਈ ਗੱਲ ਸਈ ਗੱਲ।
ਹਾਂ, ਰਾਣੀ ਬੋਲ ਰਹੀ ਸੀ।
ਅੱਛਾ ਜੀ ਚਲੋ ਵਧੀਆ।
ਹਾਂ, ਆ ਜਇਉ ਤੁਸੀਂ ਆਜੋ ਬਲਕਿ ਲੈ ਕੇ ਜਾਈਓ ਸੂਟ।
ਹਾਂਜੀ, ਹਾਂਜੀ ਗੇੜਾ ਮਾਰਾਂਗੇ, ਪਤਾ ਕੀ-ਕੀ ਵਿਰਾਇਟੀ ਆਈ ਹੋਈ ਏ? ਕੀ? ਮਤਲਬ ਸੇਲ ਲਾਈ ਹੋਈ ਐ।
ਸੇਲ ਲਾਈ ਹੋਈ ਐ ਹਾਂ, ਵਰਾਇਟੀ ਕੋਟਨ ਦੀ, ਗਰਮੀਆਂ ਦੇ ਅਕੋਡਿੰਗ ਹਾਂ, ਸੋਹਣੇ ਆ ਸੂਟ ਥੋੜੇ ਬਹੁਤ ਲੈ ਆਈ ਸੀ ਚੱਲ। ਤੁਹਾਨੂੰ ਪਤਾ ਈ ਇੰਨਾ ਕੰਮ ਤਾਂ ਹੈ ਨੀ ਥੋੜਾ ਬਹੁਤ ਚਲੋ, ਦਾ ਰੋਟ
ਹਾਂਜੀ ਉਹ ਤਾ ਹੈ। ਨੀ ਚਲੋ ਵਧੀਆ ਮਾਰਕੀਟ ਵੀ ਜਾਓ ਦੱਸ ਵਿੱਚੋਂ ਕਿਤੇ ਸੂਟ ਪਸੰਦ ਆਂਦੇ ਐ। ਕਿਤੇ ਬੰਦਾ
ਉਹ ਵੀ ਇਹਨਾਂ ਲੱਗ ਕਹਿੰਦਾ ਮੈਂ ਓਟੋ, ਓਟੋ ਕਰਕੇ ਓਟੋ ਕਰਕੇ ਜਾਵਾਂਗੇ ਓਟੋ ਕਰਕੇ ਆਵਾਂਗੇ ਏਦੁ ਬੈਟਰ ਐ
ਪਰ ਓ
ਚਲੋ ਗਰਮੀ ਐ ਚਲੋ ਨੇੜਿਓ ਲੈ ਲੈਂਦਾ ਬੰਦਾ।
ਹੋਰ ਕੀ ਨੇੜੇ ਤੋਂ ਲੈ ਲੈਂਦਾ ਨਾਲੇ ਅੱਛੀ ਚੀਜ਼ ਅਗਰ ਮਿਲਦੀ ਏ ਤਾਂ ਫੇਰ ਮਾਰਕੀਟ ਚੋਂ ਕੀ ਥੋੜੀ ਬੰਦਾ ਲਿਆ ਈ ਲੈਂਦਾ ਇਹਦੇ 'ਚ ਕੀ ਐ।
ਹਾਂ ਹੋਰ ਕੀ, ਸਈ ਗੱਲ ਐ।
ਨੀ ਮੈਨੇ ਦੇਖਿਆ ਸੀਗਾ ਪੇਜ ਥੋੜਾ ਇੰਸਟਾ ਆਲਾ ਵੀ।
ਅੱਛਾ ਤੇ ਫੋਲੋ ਫੁਲੋ ਕਰੋ ਨਾਲ ਆਪਣੇ ਫਰੈਂਡਸ ਨੂੰ ਵੀ ਕਰਵਾਓ ਫੋਲੋ।
ਠੀਕ ਐ ਜੀ।
ਬੇਟੀ ਆਈ ਹੋਈ ਏ ਬੇਟੀ ਨੂੰ ਲੈ ਆਇਓ ਦੀਆ ਜੀ ਓ ਦੋ ਚਾਰ ਸੂਟ।
ਓਕੇ।
ਤੁਹਾਨੂੰ ਥੋੜੀ ਨਾਅ ਨੀ ਜਿਆਦਾ ਲਾਉਂਗੀ ਤੁਹਾਨੂੰ ਜੇ ਪੰਜਾਹ ਰੁਪਏ ਰੱਖ ਰੀਆ ਉਹ ਵੀ ਤੁਹਾਨੂੰ ਮਾਫ਼।
ਠੀਕ ਏ ਮਤਲਬ ਓਟੋ ਦਾ ਖਰਚਾ ਮਾਫ਼
ਹਾਂ ਓਟੋ ਦਾ ਖਰਚਾ ਮਾਫ ਨਾਲੇ ਚਾਹ ਪਿਆਵਾਂਗੇ, ਠੰਡਾ ਪਿਆਵਾਂਗੇ।
ਇਹ ਵੀ ਏ ਬਈ ਥੋੜੀਆਂ ਗੱਪਾਂ ਮਾਰਾਂਗੇ।
ਹਾਂ ਤਾਂ ਈ ਤ ਕਹਿੰਨੀ ਚਾਹ, ਠੰਡਾ ਪੀ ਕੇ।
ਸਈ ਗੱਲ ਸਈ ਗੱਲ।
ਹਾਂ ਪਰ ਕੀ ਬਣਾਇਆ ਜੇ ਸਬਜ਼ੀ
ਬਸ ਨੀ ਸਬਜ਼ੀ ਬੇਟਾ ਜਿੰਮ ਜਾਂਦਾ ਐ। ਅੱਜ ਕਾਲੇ ਚਣੇ ਬਣ ਰਹੇ ਐ ਪਹਿਲਾਂ ਖਾਂਦੇ ਨਈ ਸੀ। ਹੁਣ ਦਾਲਾਂ ਹੀ ਚਾਹੀਦੀਆਂ ਇਹੋ ਜਿਹੀ
ਹਾਂ ਮ ਤੇਬ ਜਿੰਮ ਜਿੰਮ ਵੱਲ ਤਾਂ ਸਾਰਾ ਕੁਛ ਦੱਸਦੇ ਨੇ ਨਾ ਵਿਆਹ ਖਾਓ ਆਹ ਖਾਓ ਡਾਇਟਿੰਗ ਪੂਰੀ
ਹਮ ਓਹੀ ਹੈ। ਨਾ ਇਹ ਫਾਇਦਾ ਹੋ ਜਾਂਦਾ ਹਮ ਨਹੀਂ ਨੋਨ ਵੈਜ ਨਹੀਂ। ਮੈਨੂੰ ਪਸੰਦ ਨੀ ਨੋਨ ਵੈਜ
ਅਛ ਅੱਛਾ ਅੱਛਾ ਫਿਰ ਉਹਦੀ ਸਾਨੂੰ ਬਸਾ ਦੇ ਦਿੰਦੇ ਆ ਉਹ
ਬਰਫ਼ ਮੈਨੇ ਬੰਦ ਕਰਾਤਾ ਬਸ ਮੈਨੂੰ ਨਾ ਨੋਨ ਵੈਜ ਨਹੀਂ ਬੜੀ ਮੁਸ਼ਕਿਲ ਤੇ ਬੰਦ ਕਰਾਇਆ ਦੋਨਾਂ ਦਾ ਪਿਓ ਪੁੱਤ ਦਾ ਬਸ ਮੈਨੂੰ ਕੁਛ ਹੁੰਦਾ ਹੈ। ਬਸ ਜਿਸ ਦਿਨ ਬਣ ਜਾਂਦਾ ਸੀ ਉਸ ਦਿਨ ਕੋਈ ਲੜਾਈ ਝਗੜਾ ਜਾਂ ਫਿਰ ਬਸ ਮੇਰੇ ਮਨ ਨੂੰ ਨਾ ਅਜੀਬ ਜੀ ਉਹ ਹੁੰਦੀ ਸੀਗੀ ਕਿਉਂਕਿ ਸ਼ੁਰੂ ਤੇ ਨੀਨਾ ਮੈਂ ਸ਼ੁਰੂ ਤੋਂ ਹੀ ਵੈਸ਼ਨੂੰ ਹੈ। ਤਾਂ ਇਹ ਸ਼ੁਰੂ ਤੋਂ ਹੀ ਨੋਨ ਵੈਜ ਖਾਣ ਵਾਲੇ ਹੈ।
ਮੈਨੂੰ ਤਾਂ ਆਪ ਨੀ ਵਧੀਆ ਲੱਗਦਾ
ਨਹੀਂ ਮੈਨੂੰ ਤਾਂ ਕੁਛ ਹੁੰਦਾ ਬਸ ਨੋਨ ਵੈਜ ਦਾਨਾਮ ਵੀ ਨਾ ਲਵੇ ਕੋਈ ਬਸ ਮੈਨੂੰ ਤ ਆਉਂਦਾ ਕਿ ਨਹੀਂ ਬੇਟੇ ਦਾ ਫੇਰ ਇਹ ਹੈ। ਕਿ ਹੋਰ ਪ੍ਰੋਟੀਨ ਸੋਰਸ ਬਹੁਤ ਨੇ
ਬਹੁਤ ਚੀਜ਼ਾਂ ਨੇ ਖਾਣ ਲਈ ਇਹ ਨੀ ਹੈ। ਕਿ ਉਹੀ ਚੀਜ਼ ਹੈ। ਦੇਖੋ ਹੁਣ ਅੱ ਕਾਲੇ ਚਨੇ ਚ ਤਾਕਤ ਐ ਡਰਾਈ ਫਰੂਟ ਖਾ ਲੋ, ਜੂਸ ਪੀ ਲੋ ਅ ਫਰੂਟਸ ਖਾ ਲੋ।
ਇੱਕ ਉਹ ਦੱਸਦੀ ਐ ਕਿ ਇਹਦੇ ਪਾਪਾ ਨੇ ਅਗਰ ਬਚਪਨ ਤੋਂ ਨੋਨ ਵੈਜ ਖਾਇਆ ਨਾ। ਬਟ ਮੇਰਾ ਸਟੈਮੀਨਾ ਇਹਨਾਂ ਨਾਲੋਂ ਵੱਧ ਐ, ਮੈਂ ਬਚਪਨ ਵੈਸ਼ਨੂ ਐ ਔਰ ਏ ਬਚ ਹੁਣ ਵੈਜੀਟੈਰੀਅਨ ਐ, ਅਹ ਮਤਲਬ ਵ ਉਹ ਨੇ ਹਨਾ। ਨੋਨ ਵੈਜ ਖਾਂਦੇ ਨੇ ਸ਼ੁਰੂ ਤੋਂ ਹੀ ਔਰ ਮੇਰਾ ਸਟੈਮੀਨਾ ਹੈ। ਨਾ ਤੋਂ ਦਸ ਗੁਣਾ ਵੱਧ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
ਸਹੀ ਗੱਲ ਐ। ਮੇ ਮੇਰਾ ਜਿਹੜਾ ਸਟੈਮੀਨੈ ਔਰ ਮੇਰਾ ਜੇੜਾ ਆਪਸ ਚ ਜਿਵੇਂ ਬੰਦਾ ਕਹਿ ਦਿੰਦਾ ਕਿ ਆਪਾਂ ਸਟਰੋਂਗ ਐਂ, ਕਿ
ਹਾਂ ਹਾਂ, ਸਹਿਣ ਸ਼ਕਤੀ ਸਹੀ ਗੱਲ ਸਹਿਣ ਸ਼ਕਤੀ ਜਿਆਦੇ ਐ। ਹੂੰ, ਨਹੀਂਨੀ ਵੈਸ ਵਧੀ
ਹਾਂ ਲੈ ਖਣ ਕਰ ਆ ਮੇਰੀ ਜ਼ਿਆਦਾ ਨਈਂ ਬਸ ਫੇਰ ਮੈਨੇ ਬੇਟੇ ਦਾ ਨਾ ਮੈਨੇ ਬੰਦ ਕਰਾਤਾ। ਮੈਂ ਕਿਹਾ ਚਲੋ ਵੈੱਜ ਖਾਓ, ਜਿੰਨਾ ਹੋ ਸਕਦਾ। ਕਿਸੇ ਦੀ ਜਿਹੜੀ ਆਤਮੈਂਏਂ।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
ਤੜਫਾ ਕੇ ਕੁਛ ਖਾਣਾ, ਉਸਦੀ ਹਾਏ ਵਿੱਚ ਹੁੰਦੀ ਐ। ਤੁਸੀਂ ਇਹ ਦੇਖੋ ਜਦੋਂ ਆਪਾਂ ਕਿਸੇ ਜਾਨਵਰ ਨੂੰ ਮਾਰਦੇਂਐਂ ਉਹ ਤੜਫਦੈ ਹਨਾ? ਉਹ ਤੜਫਦੈ ਉਸਦੀ ਜਿਹੜੀਆਂ ਚੀਕਾਂ, ਉਹਦਾ ਮਤਲਬ ਇੱਕ
ਬਸ ਮੈਂ ਮੈਨੂੰ ਵੀ ਟੈਨਸ਼ਨ ਹੋ ਜਾਂਦੀ ਐ, ਰ ਮ ਗੱਲ
ਨਹੀਂ ਮਦਾ ਬੰਦਾ ਕਹਿੰਦਾ ਨਹੀਂ ਖਾਂ, ਉਹ ਚੀਜ਼ ਨੀਂ ਖਾ ਹੁੰਦੀ। ਵੈੱਜ ਐ ਜੋ ਬਨਿਐ ਪਰਮਾਤਮਾ ਨੇ ਤਾਂ ਚਲੋ ਇੱਕ ਮਿੱਥ ਬਣਾਏ ਲੋਕਾਂ ਨੇ ਲੈ ਧਰਤੀ ਤੇ ਆਏ ਹੈਗੇ ਆ ਵਾ ਸਭ ਆਪਣੇ ਮਨ ਦੀ ਸੈਟਿਸਫੈਕਸ਼ਨ ਐ।
ਬਿਲਕੁ ਬਿਲਕਲ ਕੁ ਸਈ ਗੱਲ ਐ।
ਬੰਦਾ ਜਿਵੇਂ ਮਰਜ਼ੀ ਓ ਕਰ ਲੇ। ਇਹ ਹੋ ਜਾਂਦਾ, ਗੱਲ ਇਹ ਐ।
ਹੂੰ, ਰੋਟੀ ਬ ਹਾਂ, ਮੈਂ ਕਿਆ ਰੋਟੀ ਬਣਾ ਲਈ?
ਹਾਂਜੀ ਬਸੇ ਸਬਜ਼ੀ ਬਣਗੀ, ਹੁਣ ਫੁਲਕੇ ਈ ਲਾਣੇ ਏਂ।
ਤੇ ਚਾਵਲ ਹੀ ਖਾਂਦੇ ਛੋਲਿਆਂ ਨਾਲ?
ਨਹੀਂ ਖਾ ਲੈਂਦੇ ਦੋ ਦਿਨ ਹੋ ਗਏ ਚਾਵਲ ਹੀ ਬਂਨ ਰਏਂ ਐਂ। ਥੋੜੇ ਜਿਹੇ ਪਏਂ ਐਂ ਪ੍ਰਬਜੋ ਨੇ ਲੈਣੇ ਹੋਣਗੇ ਤਾਂ ਲੈ ਲੈਣਗੇ ਇਹਦੇ ਪਾਪਾ ਤੋਂ ਚਲ ਫੁਲਕਾ ਹੀ ਪਸੰਦ ਕਰਦੇਂ ਐਂ।
ਰਾਤ ਨੂੰ ਤਾਂ ਵੈਸੇ ਵੀ ਚਾਵਲ ਹਨਾ ਘੱਟ, ਹੀ ਖਾਣੇ ਚਾਹੀਦੇ ਨੇ ਵੈਸੇ।
ਹੂੰ ਬਸ ਖਾ ਲਿੱਨੇ ਆਂ ਅਸੀਂ ਤਾਂ ਸਾਡੇ ਤਾਂ ਬੰਨਦੀ ਜਾਦਤਰ ਰਾਤ ਨੂੰ ਐਂ। ਕਿਉਂਕਿ ਦੁਪਹਿਰੇ ਤੋਂ ਸਾਨੂੰ ਕਾਹਲੀ ਹੁੰਦੀ ਐ ਇੱਕੋ ਟਾਈਮ
ਆਂ ਦੁਪਹਿਰੇ ਫਿਰ ਕੰਮ, ਕੰਮ ਕਰਕੇ ਔਖਾ ਹੋ ਜਾਂਦਾ ਨਾ? ਕੰਮ ਵੀ ਦੇਖਨੈ ਸਾਰਾ ਕੁਝ ਦੇਖਣਾ ਪੈਂਦੈ। ਹਾਂਜੀ? ਅੱਛਾ, ਬੰਦਾ ਜੀ ਭੁੱਖ ਭੁਖ ਈ ਨੀ ਲਗਰਿਗੀ, ਰੋਟੀ ਆਂ ਨੂਂ ਜੀ ਨੀਂ ਕਰ ਰਿਆ।
ਗੁਰਮੀ ਕਰ ਕੇ
ਰੋਟੀ ਖਾਣ ਨੂੰ ਬਿਲਕੁਲ ਜੀਅ ਨੀ ਕਰ ਰਿਹਾ ਇੱਕ ਪਰਸੈਂਟ ਵੀ।
ਗਰਮੀ ਐ ਨਾ?
ਹੋਰ, ਗਰਮੀ ਕਰਕੇ ਨਾ, ਬਿਲਕੁਲ ਮਨ ਨੀ ਕਰ ਰਿਆ ਹੈਗਾ। ਮੈਂ ਜਦੋਂ ਛੱਡ ਪਰਾਂ ਮੈਂ ਤਾਂ ਪਾਣੀ ਪੀ-ਪੀ ਕੇ ਢਿੱਡੱ ਅੱਫਰੇ ਪਏ ਨੇ, ਨਮਕੀਨ ਖਾ ਲੂੰਗੀ ਨਾਲ ਮਾੜਾ ਮੋਟਾ ਪੀ ਲੁਂਗੀ ਬਸ ਢਿੱਡ ਭਰਜੂਗਾ, ਜੀ ਵੀ ਨੀ ਕਰ ਰਿਆ ਭੁੱਖ ਲੱਗ ਰਈ ਏ ਰੋਟੀ ਨੂੰ ਜੀਅ ਨੀ ਕਰ ਰਿਆ। ਇ ਜੋ ਹੋਇਆ ਪਿਆ ਬੋਲਦੇ ਆ ਹੋਰ ਕੀ ਚਲੋ, ਹਾਂ ਚਲੋ ਤੁਸੀਂ ਕਰੋ ਕੰਮ ਕਾਰ ਆਪਦਾ। ਮੈਂ ਤਾਂ ਉੰਝ ਕਰ ਲਿਆ ਸੀ ਮੈਂ ਕਿਹਾ ਚੱਲ ਦੇਖਾਂ ਕੀ ਕਰਦੇ ਨੇ। ਤੁਸੀਂ ਮਤਲਬ ਮੈਨੂੰ ਪਛਾਣਿਆ ਹੀ ਨਹੀਂ ਮ ਕਿਹਾ ਦੇਖਦੇ ਕੀ ਕਰ ਰਹੇ ਹੋ ਓਕੇ ਬਾਏ ਲਾਲ ਪਤੰਦਰ ਕੋ ਐਂਡ ਕੋ ਕੱਟੋ